ਹਾਂਜੀ।
ਹੈਲੋ, ਹਾਂਜੀ-ਹਾਂਜੀ, ਸਸ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਐ?
ਹਾਂਜੀ ਹਾਂਜੀ ਜੀ ਵਧੀਆ, ਤੁਸੀਂ ਸੁਣਾਓ ਆਪਣਾ?
ਬਸ ਵਧੀਆ, ਹੋਰ ਸੁਣਾਓ ਕੀ ਕਰਦੇ ਪਏ ਓ?
ਕੁਛ ਵੀ ਨੀ ਬੈਠੇ ਦੇ ਸੀ ਖਾਣਾ-ਖੁਣਾ ਬਣਾ ਕੇ ਥੋੜਾ ਰੈਸਟ ਕਰਦੇ ਪਏ ਸੀ ਹੁਣ।
ਹਾਂਜੀ ਨਾਸ਼ਤਾ ਬਣਾ
ਹਾਂਜੀ।
ਖਾ ਕੇ
ਹਾਂਜੀ-ਹਾਂਜੀ, ਹੋਰ ਤੁਸੀਂ
ਬਸ ਅਸੀ ਵੀ ਨਈ ਨਾਸ਼ਤਾ ਵਗੈਰਾ ਖਾ ਲਿਆ ਸੀ ਫਿਰ ਉਸ ਤੋਂ ਬਾਅਦ ਥੋੜ੍ਹਾ ਜਾਣਾ ਸੀ ਘਰਦਿਆਂ ਨੇ ਕਿਤੇ ਫੇਰ ਉਹਨਾਂ ਨੂੰ ਬਣਾ ਕੇ ਦਿੱਤਾ ਪੈਕ ਕਰਕੇ ਦਿੱਤਾ ਲੰਚ ਵਗੈਰਾ।
ਅੱਛਾ-ਅੱਛਾ, ਘੁੰਮਣ ਗ‌ਏ ਨੇ?
ਨਹੀਂ, ਥੋੜ੍ਹਾ ਬਾਹਰ ਗਏ ਨੇ ਵੈਸੇ ਤੇ ਸਾਡੇ ਘਰ ਗੈਸਟ ਆਏ ਦੇ ਸੀ।
ਅੱਛਾ-ਅੱਛਾ, ਸਾ ਹਾ ਸਾਡੇ ਵੀ ਗੈਸਟ ਆਏ ਹੋਏ। ਨਨਾਨਾਂ ਆਈਆਂ ਹੋਈਆਂ ਉਹਨਾਂ ਦੇ ਬੱਚੇ ਆਏ ਦੇ ਨੇ। ਕਦੀ ਕੁਛ ਬਣਾ ਕੇ ਦਿਓ ਕਦੀ ਕੁੱਝ ਬਣਾ ਕੇ ਦਿਓ। ਬਸ ਸਾਰਾ ਦਿਨ ਇੰਝ ਈ ਨਿਕਲ ਜਾਂਦਾ। ਹਮ ਸਾਰਾ ਦਿਨ ਇੰਝ ਨਿਕਲ ਜਾਂਦੈ ਕਦੀ ਕੁਛ ਕਰੋ ਕਦੀ ਕੁਛ ਕਰੋ।
ਹਾਂਜੀ ਬਿਲਕੁਲ।
ਹੋਰ ਉਹ ਵੀ ਫੇਰ ਕਹਿੰਦੇ ਦਾ ਮਾਮੀ ਕੋ ਆਏ ਹੋਏ ਆ ਮਾਮੀ ਕੋ ਖਾਓ ਪੀਓ ਮੋਜਾਂ ਕਰੋ।
ਵਧੀਆ ਛੁੱਟੀਆਂ ਤੇ ਫੇਰ ਬੱਚਿਆਂ ਨੂੰ ਸ਼ੌਕ ਹੁੰਦੈ ਨਾਨੀ ਘਰ ਜਾਣਾ ਏ।
ਹਾਂਜੀ ਹਾਂਜੀ ਉਹ ਨਾ ਉਹ ਹੈ ਤੇ ਸਾਡੀ ਜੁਆਇੰਟ ਫੈਮਿਲੀ ਲੇਕਿਨ ਉਹ ਮੇਰੇ ਕੋਲ ਈ ਰਹਿੰਦੇ ਨੇ। ਕਿਉਂਕਿ ਬੱਚੇ ਇੱਕੋ ਜਿਹੇ ਨੇ ਨਾ ਇਕੱਠੇ ਫੇਰ ਸਾਥੀ ਗੇਮ ਵਗੈਰਾ ਵੀ ਖੇਲ ਲੈਂਦੇ ਆ। ਹਾਂ ਗੇਮਾਂ ਖੇਲ ਲੈਂਦੇ ਆ ਕਦੀ ਤੰਬੋਲਾ ਕਦੀ ਲਿਡੋ। ਕਦੀ ਬੈਡਮਿੰਟਨ ਬਸ ਇਹੀ ਕੰਮ ਲੱਗੇ ਦੇ ਨੇ ਵਾਜ਼ਾਂ ਮਾਰ ਮਾਰ ਕੇ।
ਹਾਂਜੀ। ਅਸੀਂ ਵੀ ਏਸਰ੍ਹਾਂ ਈ ਸਾਡੇ ਵੀ ਆਏ ਦੇ ਸੀ ਗੈਸਟ, ਤੇ ਅਸੀਂ ਰਾਤੀ ਖੇਲਦੇ ਵ‌ਏ ਵਿੱਚ ਬੜਾ ਮਜ਼ਾ ਆਇਆ। ਪੈਲੇ ਅਸੀਂ ਤੰਬੋਲਾ ਖੇਲੀ, ਫੇਰ ਉਣੋ ਖੇਲੀ।
ਹਾਏ ਤੰਬੋਲਾ ਤੇ ਏਨੀ ਖੇਲਦੇ ਆ ਮੇਰੇ ਚਲ ਮੇਰੇ ਬੱਚੇ ਏਥੋਂ ਈ ਸਿੱਖ ਕੇ ਗਏ ਨੇ ਲੇਕਿਨ ਓਨਾਂ ਨੇ ਤਾਂ ਨਾਲ ਦੂਜ ਦੂਸਰਿਆਂ ਨੂੰ ਵੀ ਪੁਸ ਪਾ ਦਿੱਤਾ ਏਨਾ ਬੁਰਾ ਕੀ ਰਾਤ ਦੇ ਚਾਰ ਚਾਰ ਵਜੇ ਤੱਕਣ ਖੇਲਦੇ ਆ, ਦਸ ਗਿਆਰਾਂ ਵਜੇ ਸ਼ੁਰੂ ਹੁੰਦੇ ਨੇ। ਇੱਕ ਗੇਮ ਹੋਰ, ਇੱਕ ਗੇਮ ਹੋਰ। ਅਸੀਂ ਬੋਲਦੇ ਈ ਰੈ ਜਾਂਨੇ, ਸੋਜੋ- ਸੋਜੋ ਨਾ ਜੀ ਨਾ। ਤਾਡੀ ਮੇਰੀ ਇੱਕ ਸਿਸਟਰ ਬਣੀ ਦੀ ਏ, ਓਨ ਦਾ ਧੀ ਜਵਾਈ ਆਇਆ ਦਾ।
ਹਾਂਜੀ ਹਾਂਜੀ ਏ ਗੇਮ ਈ ਐਸੀ ਏ ਬਸ ਮਜ਼ਾ ਈ ਆਂ ਬਸ ਖੇਲੀ ਜਾਓ।
ਤਦੇ ਨਾ ਓ ਤੇ ਕੈ ਦੇਣਗੇ ਕੀ ਹੋਰ ਓ ਕ‌ਈ ਜਾਣਗੇ ਹੋਰ ਇੱਕ ਲਗਾਈਏ, ਇੱਕ ਹੋਰ ਲਗਾਈਏ। ਔਰ ਜੋ ਹਾਰ ਜਾਂਦੇ ਓ ਕੈਂਦੇ ਅਸੀਂ ਖੇਲਦੇ ਈ ਨੀ ਹੁਣ, ਸਾਡਾ ਨੰਬਰ ਈ ਨੀ ਆਂਦਾ।
ਹਾਂ ਵਧੀਆ ਵਧੀਆ ਏਸਤਰ੍ਹਾਂ ਈ ਆਂਦਾ।
ਖੇਲਦੀ ਮੈਂ ਨੀ ਖੇਲਦੀ, ਮੈਂ ਕਿਆ ਨਾ ਜੀ ਮੇਰੇ ਕੋਲ ਨਾ ਫਾਲਤੂ ਪੈਸੇ ਹੈਗੇ ਆ ਨਾ ਤੇ ਨ‌ਈ ਨਾ ਹਾਰਨ ਲਈ, ਮੈਂ ਤੇ ਤੁਆਨੂੰ ਵੇਖਾਂਗੀ ਬਸ। ਖੇਲਣੀ ਤਾਂ ਆਂਦੀ ਐ ਮੈਨੂੰ, ਮੈਂ ਨੀ ਮੈਂ ਕਿਆ ਮੈਂ ਨੀ ਖੇਲਦੀ ਮੈਨੂੰ ਲੱਗੇਗਾ ਮੇਰੇ ਮੇਨਤ ਦੇ ਪੈਹੇ ਜਾਦਾ ਜੇ ਮਿਲ ਗੇ ਤਦ ਵੀ ਮਿਨੂੰ ਲੱਗੇਗਾ ਪਤਾ ਨੀ ਕਿਦੇ ਮੈਂ ਲੈ ਲੇ ਐਵੀਂ। ਹਾਂ ਬੱਚੇ ਲੈ ਲੈਣਗੇ ਮੰਮੀ ਉਧਾਰੇ ਦੇਦੇ ਤੈਨੂੰ ਵਾਪਸ ਦੇ ਦਾਂਗੇ, ਵੀਅ ਰਪਏ ਤੈੂਨੂੰ ਦੇ ਦਾਂਗੇ। ਤੀਹ ਰੁਪਏ ਵਾਪਸ ਦੇ ਦਾਂਗੇ, ਮੰਮੀ ਦੇ ਦੋ ਪਲੀਜ਼ ਦੇ ਦੋ। ਹੋਰ? ਹੋਰ ਕੀ ਕਰਦੇ? ਹੂੰ ਬਸ ਏਦਾਂ ਈ ਏ ਗਰਮੀ ਵੀ ਬੋਤ ਜਾਦਾ ਪੈਂਦੀ।
ਗਰਮੀ ਤੇ ਬੋਤ ਜਾਦਾ ਆਂਦੀ ਪੀ ਏ ਮਤਲਬ
ਨਾ ਨਾ ਸਾਡੇ ਤੇ ਗਰਮੀ ਤੋਂ ਹੈ ਈ ਹੈ ਸਾਡੇ ਡੇ ਘਰ ਦੇ ਨਾਲ ਤੇ ਓ ਬਣਾਦੇ ਜੋ ਬੋਲਦੇ ਨੀ ਰੇਤ ਵਲੀ ਛੱਲੀ ਬੋਲਦੇ ਬੁੱਟਾ।
ਹਾਂਜੀ। ਹੈਲੋ। ਹੈਲੋ। ਹੈਲੋ